ਬੋਲੋ। ਹੈਲੋ।
ਹੇਲੋ ਹਾਂਜੀ-ਹਾਂਜੀ ਆਵਾਜ਼ ਆ ਰਹੀ ਹੈ।
ਹਾਂਜੀ ਸਤਿ ਸ਼੍ਰੀ ਅਕਾਲ ਜੀ। ਵਧੀਆ ਜੀ ਵਧੀਆ ਹੋਰ ਸੁਣਾਓ। ਹੈਲੋ
ਹਾਂਜੀ-ਹਾਂਜੀ ਆਵਾਜ਼ ਆ ਰਹੀ ਆਵਾਜ਼ ਆ ਰਹੀ ਹੈ।
ਹਾਂ, ਹਾਂਜੀ- ਹਾਂਜੀ ਹੋਰ ਕਾਰ ਪਰਿਵਾਰ ਸਭ ਵਧੀਆ ਤੁਹਾਡੇ।
ਅ ਸਭਰ ਸਭ ਦ ਸੁਣਾਓ ਸਾਰੇ ਕੰਮ
ਹਾਂਜੀ, ਹਾਂਜੀ-ਹਾਂਜੀ। ਸਭ ਸ਼ਾਨਦਾਰ ਮਜ਼ੇਦਾਰ ਜੀ ਬੱਲੇ- ਬੱਲੇ ਕਰ ਰਹੇ ਆਹ ਸੰਡੇ ਹੈਗਾ ਜੀ ਦੱਸ ਸੰਡੇ ਦਾ ਕੀ ਪਲਾਨ ਹੈਗਾ ਤੁਹਾਡਾ ਅੱਜ
ਇਦਾ ਦਾ ਤਾਂ ਕੁਛ ਨੀ ਬਸ ਬ੍ਰੇਕਫਾਸਟ ਬਣਾਇਆ ਤਾਂ ਉਹਨਾਂ ਦੀ ਤਿਆਰੀ ਕਰ ਰਹੇ ਹਾਂ। ਅ ਨਨਾਨ ਕੇ ਘਰ ਆਏ ਦੇ ਸੀ ਤੇ ਮੈਂ ਤੇ ਹੁਣ ਫਰੀ ਹਾਂ ਮੰਮੀ ਹੂਣੇ ਕੰਮ ਕਰਦੇ ਪਏ ਨੇ।
ਵਾਹਜੀ ਵਾਹ ਵਧੀਆ ਗੱਲ ਹੈ ਵਧੀਆ ਗੱਲ ਏ ਤੇ ਉਹ ਦੱਸੋ ਤੇ ਲੰਚ ਤੇ ਕੀ ਬਣਾਇਆ ਦਾਲ ਕੋਈ ਸਪੈਸ਼ਲ ਕੋਈ ਡਿਸ਼ ਸੰਡੇ ਹੈਗਾ
ਮੈਂ ਤਾਂ ਸਵੇਰ ਪਕੌੜੇ ਬਣਾਏ ਸੀ ਆਲੂ ਵਾਲੇ ਆਲੂ ਪਿਆਜ ਪਾ ਕੇ ਵਿੱਚ
ਅੱਛਾ ਜੀ ਵਾਹ ਜੀ ਵਾਹ ਬਹੁਤ ਵਧੀਆ ਹੈ। ਤੇ ਅੱਜ ਸੰਡੇ ਹੈਗਾ, ਫੇਰ ਬੱਚਿਆਂ ਦਾ ਕੀ ਪਲਾਨ ਹੈਗਾ। ਤੁਸੀਂ ਕਿੱਧਰ ਘੂਮਾੰਣ ਲੈ ਜਾਣਾ ਅੱਜ ਜਾਂ ਫੇਰ ਖਵਾਣ
ਕਹਿੰਦੇ, ਕਹਿੰਦੇ ਪਏ ਨੇ ਮਾਮੂ ਨੂੰ ਕਿਤੇ ਘੂਮਾਨ ਲੈ ਕੇ ਜਾਓ ਦੇਖੋ ਸ਼ਾਮੀ ਜਾਣਗੇ ਤਿੰਨ ਚਾਰ ਵਜੇ ਧੂੱਪ ਬੜੀ ਤੇਜ਼ ਏ ਨਾ। ਗਰਮੀ ਦੇ ਮੌਸਮ ਨੇ
ਅੱਛਾ ਮਾਮੂ ਨੂੰ ਕੈਂਦੇ ਹੋ ਇਹ ਤੁਸੀਂ ਆਪਣੇ ਘਾਰ ਆਏ ਦਿ ਹੋ ਕੀ
ਆਹੋ ਆਪਣੇ ਘਰ ਆਏ ਦੀ ਸੀ ਨਾ ਤੇ ਨਾਨਕੇ ਆਏ ਦੇ ਸੀ
ਅੱਛਾ ਵਧੀਆ ਗੱਲ ਹੈ ਵਧੀਆ ਗੱਲ ਹੈ। ਹੋਰ ਦੱਸੋ ਜੀ?
ਦੇਖੋ ਕਿੱਥੇ ਜਾਂਦੇ ਨੇ ਘੁੰਮਣ ਹੁਣ ਉਹ
ਜੀ ਜੀ ਸਹੀ ਕੈਂਦੇ ਹੋ ਸਹੀ ਕੈਂਦੇ ਬੱਚਿਆਂ ਨੂੰ ਘੁੰਮਣਾ ਚਾਈਦਾ ਕਿਉਂ ਜੀ ਦੇਖੋ ਅੱਜ ਕੱਲ੍ਹ ਦੇ ਬੱਚੇ ਅਗਰ ਪੂਰਾ ਦਿਨ ਫੋਨ ਲੈ ਕੇ ਬੈਠੇ ਰੈੱਂਦੇ ਇੱਕ ਦਿਨ ਤੋਂ ਮਿਲਦਾ ਜਿੱਥੇ ਅਸੀਂ ਵਧੀਆ ਜੀ ਐਕਟੀਵਿਟੀ ਕਰਵਾ ਸਕਦੇ ਹਾਂ।
ਹਾਂ ਤੁਹਾਡੀ ਗੱਲ ਬਿਲਕੁਲ ਸਹੀ ਹੈ। ਉਹ ਨਾਨਕੇ ਦੇ ਆ ਕੇ ਹੋਏਗੀ ਤੇ ਸਖ ਤੇ ਮਾਮੀਆਂ ਦਾ ਵੀ ਮਾਮੇ ਮਾਮੀ, ਮਾਮੀ ਦਾ ਸਿਰ ਖਾਂਦੇ ਨੇ ਆ ਕੇ ਕਹਿੰਦੇ ਪਏ ਨੇ ਸਵੀਮਿੰਗ ਪੂਲ ਲੈ ਕੇ ਛੱਡੋ ਦੇਖੋ, ਕਿਦੋਂ ਕਿੱਥੇ ਲੈ ਕੇ ਜਾਂਦੇ ਨੇ।
ਹਾਂਜੀ ਇਸੇ ਕੈਂਦੇ ਹੋਣ ਜੀ, ਹੋਰ ਦੱਸੋ ਜੀ ਹੋਰ ਦਿਵਾਨ ਜੀ, ਵਧੀਆ ਜੀ ਵਧੀਆ ਦੇਖੋ ਆਹ ਸੰਡੇ ਹੈਗਾ ਠੀਕ ਹੈ ਜੀ, ਅੱਜ ਮੈਂ ਇੱਕ ਤੋਂ ਦੋ ਵਜੇ ਮੈਂ ਆਪਣੇ ਭਰਾ ਦੇ ਨਾਲ ਮਿਲ ਕੇ ਸਵੀਮਿੰਗ ਪੂਲ ਜਾਵਾਂਗਾ। ਠੀਕ ਕਿਉਂਕਿ ਦੇਖਿਆ, ਅਸੀਂ ਦੋ ਜਣੇ ਪ੍ਰੋਫੈਸ਼ਨਲ ਸਵਿਮਰ ਹੈਗੇ ਹਾਂ। ਸਾਡੀ ਕੋਚਿੰਗ ਕਲਾਸ ਹੈਗੀ। ਅਸੀਂ ਬੱਚਿਆਂ ਨੂੰ ਸਿਖਾਉਂਦੇ, ਟੀਚਰਸ ਹੈਗੇ ਹਾਂ ਕੋਚ ਹੈਗੇ ਆ ਅਸੀਂ।
ਅੱਛਾ ਅੱਛਾ, ਬਹੁਤ ਵਧੀਆ ਐ ਬਹੁਤ ਵਧੀਆ
ਹਾਂਜੀ ਹਾਂਜੀ ਜੀ ਜੀ ਜੀ ਜੀ ਜੀ ਜੀ ਵੇਖੋ ਇਹ ਹੈਗੀ ਹੈ। ਮਤਲਬ ਕਿ ਸਵਿਮਿੰਗ ਦੀ ਹੈਗੀ ਹੈ ਪੱਚੀ ਸੌ ਰੁਪਏ ਹੋਰ ਪੰਜ ਸੌ ਰੁਪਏ ਐਕਸਟਰਾ ਕੋਚ ਦਾ ਤਿੰਨ ਹਜ਼ਾਰ ਰੁਪਏ ਮਹੀਨਾ।
ਅੱਛਾ ਅੱਛਾ ਨੀ ਠੀਕ ਗੱਲ ਹੈ ਮੇਰੀ ਨਾ ਮੰਮਾ ਮੇਰੀ ਭੈਣ ਹੈਵੇ ਇੱਥੇ ਰੈਂਦੀ ਨੇੜੇ ਹੈ। ਉਨੇ ਆ ਸਵਿਮਿੰਗ ਪੁਲ ਮੁੰਡੇ ਨੂੰ ਮਤਲਬ ਪਾਇਆ ਉਹ ਵੀ ਤਿੰਨ ਹਜਾਰ ਰੁਪੇ ਦਿੰਦੀ ਆ
ਵਾਹ ਜੀ ਵਾਹ, ਵਧੀਆ ਗੱਲ ਹੈ। ਜੀ ਜੀ ਤੇ ਦੇਖੀਏ ਵੇਖੋ ਅੱਜ ਤੋਂ ਪੰਜ ਸਾਲ ਪੈਲੇ ਮੇਰਾ ਦੋਸਤ ਮੈਨੂੰ ਲੈ ਗਿਆ ਸੀ। ਨਦੀਆਂ ਤੇ ਨਦੀ ਤੇ ਲੈ ਗਿਆ ਸੀ। ਫਤਿਹਗੜ੍ਹ ਠੀਕ ਹੈ ਜੀ ਉੱਥੇ ਲੈ ਗਿਆ ਸੀ ਉਸ ਟੈਮ ਜਦੋਂ ਮੈਨੇ ਪਹਿਲੀ ਵਾਰ ਨਦੀ ਨੂੰ ਦੇਖਿਆ ਨਾ ਆਪਣੀਆਂ ਅੱਖਾਂ ਨਾਲ ਠੀਕ ਹੈ। ਜੀ ਅਤੇ ਮੈਨੂੰ ਉਸ ਟਾਈਮ ਵੇਣਾ ਮਤਲਬ ਕੀ ਉਹ ਹੁੰਦਾ ਨਾ ਕਿ ਫੇਰ ਪਸੰਦ ਆ ਜਾਂਦੀ ਕੋਈ ਚੀਜ਼ ਠੀਕ ਹੈ ਫਿਰ ਅੱਜ ਤੋਂ ਪੰਜ ਸਾਲ ਪੁਰਾਣੀ ਗੱਲ ਹੈਗੀ ਉਸ ਟੈਮ ਤੋਂ ਲੈ ਕੇ ਹੁਣ ਤੱਕ ਮੈਂ ਸਵਿਮਿੰਗ ਕਰ ਰਿਹਾ ਵਾਂ ਪਰ ਮੈਂ, ਮੇਰਾ ਕਾਫ਼ੀ ਮਨ ਕਰਦਾ ਹੈ ਕਿ ਮੈਂ ਇੱਕ ਪ੍ਰੋਫੈਸ਼ਨਲ ਠੀਕ ਹੈ ਚੈਂਪੀਅਨ ਮਤਲਬ ਕਿ ਟੂਰਨਾਮੈਂਟ ਚ ਆਪਣਾ ਉਹ ਪਾਰਟੀਸਪੇਟ ਕਰਾਂ। ਪਰ ਉਂਦੇ ਚ ਦਿੱਕਤ ਕੀ ਹੈ ਕਿ ਸਰਕਾਰ ਬਿਲਕੁਲ ਵੀ ਉਹ ਸਪੋਰਟ ਨਹੀਂ ਕਰਦੇ ਜੀ। ਕੀ ਕਰੀਏ ਹੁਣ ਕੋਚ ਦੀ ਫੀਸ ਸੀ ਪੰਦਰਾਂ ਪੰਦਰਾਂ ਹਜ਼ਾਰ ਵੀਹ ਵੀਹ ਹਜ਼ਾਰ ਮੀਨਾ ਹੈਗੀ ਠੀਕ ਹੈ। ਜੀ ਪ੍ਰੋਫੈਸ਼ਨਲ ਕੋਚ ਹੁੰਦੇ ਨੇ ਜਿਹੜੇ ਠੀਕ ਹੈ ਜੀ ਤੇ ਫੇਰ ਅਗਰ ਥੋੜਾ, ਸਰਕਾਰ ਥੋੜਾ ਸਪੋਰਟ ਕਰੇ ਤਾਂ ਇਹ ਬੰਦਾ ਵੀ ਕੁੱਛ ਅੱਗੇ ਵੱਧੇ। ਕਿਉਂ ਜਿਸ ਕਰਕੇ ਨਾ ਨੱਬੇ ਪ੍ਰਸੈਂਟ ਲੋਕ ਇੱਥੇ ਰਹਿ ਜਾਂਦੇ ਨੇ।
ਹਾਂ, ਨਹੀਂ ਨਹੀ ਤੁਹਾਡੀ ਗੱਲ ਤਾਂ ਬਿਲਕੁਲ ਸਹੀ ਤੁਸੀਂ ਕੀਤੀ ਹੈ। ਬਿਲਕੁਲ ਸਹੀ। ਪਰ ਅਸੀਂ ਅਸੀਂ ਆਪਣੇ ਆਪ ਨੂੰ ਕੀ ਕ ਕਹਿ ਸਕਦੇ ਹਾਂ ਜਿੱਥੇ ਮਰਜ਼ੀ ਬੱਚਿਆਂ ਨੂੰ ਪਾ ਦਿਓ ਪੈਸੇ ਫੀਸ ਬੜੇ ਲੱਗਦੀ ਹੈ। ਬੱਚਿਆਂ ਦੀ ਫੀਸ ਬੜੀ ਲੈਂਦੇ ਟਿਊਸ਼ਨ ਦੀ ਹੋ ਗਈ ਪੜਾਈ ਵੀ ਹੋ ਗਈ ਏ
ਜੀ ਜੀ।
ਫੀਸ ਬੜੀ ਹੈ ਅਸੀਂ ਹੁਣ ਮੈਡਮਾ ਨੂੰ ਘਟ ਵੀ ਕਰਵਾ ਸਕਦੇ ਹ ਕਿ ਦੋ ਤਿੰਨ ਸੌ ਘਟ ਕਰ ਦੇਣਗੀਆਂ ਇਹ ਤਿੰਨ ਹਜ਼ਾਰ ਇਦੇ ਤੇ ਹੈ ਹਜ਼ਾਰ ਲੈਲੰਗੀਆਂ ਫੀਸ ਬੜੀ ਐ ਹਜੇ ਮਰੀ ਬੱਚਿਆਂ ਨਿ ਪਾ ਦੋ ਹੁਣ ਛੁੱਟੀਆਂ ਨੇ ਸਕੂਲ ਦੀਆਂ ਹੁਣ ਬੱਚੇ ਮਤਲਬ ਸਮਰ ਕੈਂਪ ਲੱ ਛੁੱਟੀਆਂ ਚ ਜੂਨ ਛੁੱਟੀਆਂ ਚ ਓਦਰ ਵੀ ਦੋ ਦੋ ਹਜ਼ਾਰ ਪੱਚੀ ਪੱਚੀ ਸੌ ਰੂਪਏ ਮੰਗਦੇ ਸੀ ਦਸ ਦਿਨ ਦਾ।
ਵਾਹ ਜੀ ਵਾਹ ਜੀ
ਪਰ ਕਈ ਐਫਰਟ ਕਰ ਸਕਦੇ ਕਈ ਨਹੀਂ ਨਾ ਕਰ ਸਕਦੇ ਪਰ ਜੇ ਬੱਚੇ ਨੂੰ ਛੱਡ ਕੇ ਵੀ ਅਸੀਂ ਆਣਾ ਵੇ ਸਾਨੂੰ ਐਕਟਿਵਾ ਚਾਈਦੀ ਸੀ ਜਾਣ ਵਾਸਤੇ ਬੱਚੇ ਲੈ ਕੇ ਆਈਏ ਛੱਡ ਕੇ ਆਈਏ ਹੋਗੀ ਜ ਬਾ ਨੂੰ ਜਾਂਦਾ ਹੀ ਨਹੀਂ ਹੈ। ਉਹ ਕੈਂਦੇ ਸਭ ਕੰਮ ਕਰ ਲਈ ਹੈ। ਬਸ ਕੈਂਦੇ ਤੁਹਾਡੀ ਜਿੰਮੇਵਾਰੀ ਆਵੇ ਪਹਿਲੇ ਹੁਣ ਪਹਿਲੇ ਕਿ ਅੱਧਾ ਅੱਧਾ ਘੰਟਾ ਪਹਿਲੇ ਐਕਟਿਵਾ ਮੰਗੋ ਦੇ ਦੋ ਦੇ ਦੋ ਫੇਰ ਐਨ ਮੌਕੇ ਤੇ ਐਕਟਿਵਾ ਮਿਲਦੀ ਐ। ਤੇ ਬੱਚੇ ਨੂੰ ਛੋੜ ਕੇ ਆਓ ਫੇਰ ਲੈ ਕੇ ਆਓ ਵੀ ਦਸ ਦਿਨ ਤੇ ਦੋ ਦੋ ਤਿੰਨ ਤਿੰਨ ਹਜ਼ਾਰ ਮੰਗਦੇ ਪਏ ਨੇ। ਸਮਰ ਕੈਂਪ ਦੇ ਕੀ ਸਿਖਾਣਾ ਕੀ ਉਹ ਡਰੋਇੰਗ ਸਿਖਾਣੀ ਐ ਪੇਂਟਿੰਗ ਸਿਖਾ ਦੇਣਗੇ। ਬੱਚਿਆਂ ਨੂੰ ਨਵਾ ਦੇਣਗੇ ਪਾਣੀ ਦੇ ਵਿੱਚ ਸਵਿਮਿੰਗ ਪੂਲ ਚ ਬਸ ਇਹੋ ਹੀ ਨੇ ਬਸ ਖਾਣਾ ਖਾਣਾ ਖਾਣਾ ਕਿਵੇਂ ਖਾਣਾ ਉਹ ਸਿਖਾ ਦੇਣਗੇ।
ਜੀ ਜੀ ਦੇਖੋ ਜੀ ਜੀ ਦੇਖੋ ਅਗਸਤ ਸਮਰ ਕੈਂਪ ਤੇ ਓ ਹੁੰਦੇ ਨੇ ਅਸਲੀ ਵਾਲੇ ਸਮਰ ਕੈਂਪ ਜਿੱਥੇ ਬੱਚਿਆਂ ਨੂੰ ਪਹਾੜਾਂ ਤੇ ਲੈ ਜਾਂਦੇ ਨੇ ਉੱਥੇ ਚੜਨਾ ਸਿਖਾਂਦੇ ਨੇ ਕਲਾਈਬਿੰਗ ਕਰਨਾ ਸਿਖਾਉਂਦੇ ਨੇ ਠੀਕ ਹੈ ਜੀ ਰਿਵਰ ਚ ਲੈ ਜਾਂਦੇ ਨੇ ਠੀਕ ਹੈ ਫਿਸ਼ ਵਗੈਰਾ ਪਕੜਦੇ ਨੇ ਉਹ ਹੁੰਦੀ ਜੋ ਤੁਸੀਂ ਉਹ ਵੇਖੀ ਹੋਣੀ ਕ੍ਰਿਸ਼ ਫਿਲਮ ਵੇਖੀ ਜੇ ਕ੍ਰਿਸ਼?
ਆਹੋ ਦੇਖੀ ਦੇਖੀ ਦੀਆਂ
ਕ੍ਰਿਸ਼ ਫਿਲਮ ' ਸਟਾਰਟਿੰਗ ਦੇ ਕੋਲੇਜ ਦੇ ਬੱਚੇ ਹੁੰਦੇ ਨੇ ਉਹ ਹੁੰਦੇ ਨੇ ਅਸਲੀ ਜੋ ਤੁਸੀਂ ਕਹਿੰਦੇ ਕਿ ਸਮਰ ਕੈਂਪ ਹੈਗਾ।
ਹਾਂ ਬਿਲਕੁਲ ਸਹੀ ਗ ਦੱਸੇ ਤਾਂ ਹਾਂ ਪਰ ਸਾਡੇ ਤੇ ਐਂਜ ਕਰਦੇ ਨੇ ਬੱਚਿਆਂ ਨੂੰ ਸਿਖਾਣਦੇ ਪ ਬੱਚੇ ਪੜ੍ਹ ਪੜ ਕੇ ਜਾਂਦੇ ਨੇ ਸਕੂਲ ਚ ਸਮਰ ਕੈਂਪ ਫੇਰ ਪੜਾਣ ਬਹਿ ਜਾਂਦੇ ਨੇ ਬੱਚਿਆਂ ਨੂੰ
ਪੇਂਟਿੰਗ ਬੱਚਿਆਂ ਨੂੰ ਪੇਂਟਿੰਗ ਕਰਨੀ ਨੀ ਆਉਂਦੀ ਕਿਵੇਂ ਪੇਂਟਿੰਗ ਕਰਦੇ ਨੇ। ਬੱਚਿਆਂ ਨੂੰ ਚਲਾਣੇ ਨੀ ਆਂਦੇ ਤੁਸੀਂ ਹੋਰ ਕੁਛ ਸਿਖਾਓ ਤੁਸੀਂ ਦੋ ਦੋ ਤਿੰਨ ਤਿੰਨ ਜਾਰ ਤੁਸੀਂ ਦਸ ਦਿਨ ਦੇ ਲੈਂਦੇ ਪ ਹੋ ਦਸ ਦਿਨ ਦਸ- ਦਸ ਹਜ਼ਾਰ ਦਸ ਦਿਨ ਦੇ ਦਸ ਤਿੰਨ ਹਜ਼ਾਰ ਲੈਂਦੇ ਪੇ ਓ ਬੱਚੇ ਹਟ ਕੇ ਕੋਈ ਸਿਖਾਓ ਵਧੀਆ ਸਿਖਾਓ ਬੱਚੇ ਨੌਲੇਜ ਹੋਏ ਪਹਿਲੇ ਤਾਂ ਮੇਰੇ। ਮੇਰਾ ਦਿਓਰ ਦਾ ਮੁੰਡਾ ਵੇ ਉਹਨੂੰ ਪਾਇਆ ਸੀ ਅਸੀਂ ਮਹੀਨੇ ਇੱਕ ਦੱਸ ਦਿੰਨ ਦਾ ਅੱਠ ਸੌ। ਰੁਪਏ ਮ੍ਹੀਨਾ ਅੱਠ ਸੌ ਰੁਪਿਆ ਅੱਠ-ਅੱਠ ਸੌ ਗਿਆ ਦਸ ਦਿਨ ਦਾ ਅਸੀਂ ਉਹਨੂੰ ਪਾਇਆ ਸੀ ਤੇ ਕੀ ਸਿੱਖ ਕੇ ਆਇਆ ਵੇ ਰਸੋਈ ਦੇ ਕੰਮ ਸਿੱ ਖ ਕੇ ਆਇਆ ਵੇ ਜੂਸ ਕਿਵੇਂ ਬਣਦਾ ਵੇ ਸ਼ਿਕੰਜੀ ਕਿਵੇਂ ਬਣਦੀ ਏ।
ਅੱਛਾ ਜੀ।
ਤੇ ਮੈਂ ਪੂਜਾ ਮੈਂ ਆਪਣੀ ਦਰਾਣੀ ਨੂੰ ਕਿਹਾ। ਮੈਂ ਕਿਹਾ ਜੀਹੀਓ ਸਿਖਾਣਾ ਸੀ ਤੇ ਅਸੀਂ ਆਪ ਵੀ ਸਿਖਾਦੇ ਬੱਚੇ ਨੂੰ ਪਤਾ ਨੀ ਬੱਚੇ ਦੀ ਸ਼ਿਕੰਜੇ ਕਿਵੇਂ ਬਣਦੀ ਏ।
ਜੀ-ਜੀ-ਜੀ ਵੇਖੋ ਤੁਸੀਂ ਇਹ ਬੜੀ ਵਧੀਆ ਗੱਲ ਕੀਤੀ ਐ ਕਿ ਅਗਰ ਬੱਚਿਆਂ ਨੂੰ ਕਿਤੇ ਭੇਜਦੇ ਪਏ ਨੇ ਸਮਰ ਕੈਂਪ ਚ ਤੇ ਸਮਰ ਕੈਂਪ ਚ ਦੇਖੋ ਬੱਚਿਆਂ ਨੇ ਵੈਸੇ ਪੂਰੇ ਸਾਲ ਪੜ੍ਹਨਾ ਜ਼ਰੂਰੀ ਸਮਰ। ਕੈਮ ਵਾਲੇ ਦਿਨ ਬੱਚੇ ਨੂੰ ਪੜ੍ਹਾਣਾ ਹੀ ਹੈ ਕਿਉਂ ਜੀ।
ਨਹੀਂ ਪੜ੍ਹਾਣ ਦੀ ਪੜਾਨ ਦੀ ਮੈਂ ਗੱਲ ਕਰਦੀ ਨੀ ਪਈ ਮੈਂ ਤਾਂ ਕਹਿੰਦੀ ਪਿਆ ਵਾਂ। ਜੇ ਬੱਚੇ ਨੂੰ ਅਸੀਂ ਕੁੱਝ ਸਿਖਾਣਾ ਚਾਹੁੰਦੇ ਵੀ ਹਾਂ ਤੁਸੀਂ ਪੈਸੇ ਵੀ ਲੈ ਰਹੇ ਹੋ ਕੁਈ ਅੱਛੀ ਚੀਜ਼ ਤਾਂ। ਸਿਖਾਓ ਪੜ੍ਹਾਈ ਦੀ ਨੌਲੇਜ ਇਲਾਵਾ ਕੁਛ ਹੋਰ ਸਿਖਾਓ ਨਾ ਬੱਚਿਆਂ ਨੂੰ। ਕਿ ਹਾਂ ਬੱਚੇ ਸਕੂਲ ਚ ਸਕੂਲ ਜਾਣ ਤੋਂ ਬਾਅਦ ਕਹਿਣ। ਕਿ ਮੰਮੀ ਅਸੀਂ ਆ ਕੰਮ ਕੀਤੇ ਸਾਨੂੰ ਹਾਲੇ ਵੀ ਸਾਨੂੰ ਆਂਦਾ ਵੈ।
ਬਿਲਕੁਲ-ਬਿਲਕੁਲ।
ਹੋਰ ਸੁਣਾਈਏ ਜੀ ਹਾਂ ਹੋਰ ਦੱਸੋ ਜੀ ਛੁੱਟੀਆਂ ਪੈ ਗਈਆਂ ਨੇ। ਤੇ ਫੇਰ। ਠੀਕ ਆ ਜਾਵਾਂ ਉੱਥੇ ਰਾਫਟਿੰਗ ਕਰਾ ਜਾ ਕੇ ਤੁਸੀਂ ਕੀਤੀ ਕਦੀ ਰਾਫਟਿੰਗ।
ਨਈ-ਨਈ ਮੈਂ ਨੀ ਕਦੀ ਕੀਤੀ ਮੈਨੂੰ ਤਾਂ ਡਰ ਬੜਾ ਲੱਗਦਾ ਐ ਲਾ। ਤੋਂ ਜਾਂ ਫਿਰ ਜੋ ਲੈਂਦੇ ਨਾ ਅੱਜ ਕੱਲ। ਪਾਣੀ ਚ ਜੋਸ਼ ਲਾਂਦੇ ਨੇ ਉਹ। ਜੋ ਪਾਣੀ ਦੇ ਸ਼ਿਵ ਚਲਾਂਦੇ ਨੇ।
ਜੀ-ਜੀ-ਜੀ ਪਾਣੀ ਚ ਬੋਟ ਚਲਾਂਦੇ ਨੇ। ਜੀ-ਜੀ ਸਹੀ ਗੱਲ।
ਆਹ ਨਹੀਂ-ਨਹੀਂ ਅਸੀਂ ਨੀ ਕਦੇ ਕੀਤੀ ਨਹੀਂ ਨਹੀਂ ਐਚੁਲੀ ਇਹ ਮੇਰੇ ਹਸਬੈਂਡ ਨੂੰ ਤੇ ਮੈਨੂੰ। ਸਾਨੂੰ ਚੀਜ਼ਾਂ ਬੜਾ ਡਰ ਲੱਗਦਾ ਵੈ ਮੈਂ ਤਾਂ ਡਰ ਲੱਗਦਾ ਹੀ। ਡਰ ਲੱਗਦਾ ਉਹ ਕਹਿੰਦੇ ਨਹੀਂ ਨਹੀਂ ਕਈ। ਅਸੀਂ ਇੱਕ ਵਾਰੀ ਗਏ ਸੀ ਅਸੀਂ ਗਏ ਸੀ ਕਿਤੇ ਬਾਹਰ ਗਏ ਸੀ ਸਾਰਾ ਪਰਿਵਾਰ ਸਮੇਤ। ਬਾਹਰ ਗਏ ਸੀ ਅਸੀਂ ਫਿਰ ਕਾਰ ਲੈ ਕੇ ਕਿਤੇ ਹੋਰ ਚਲੇ ਗਏ ਉੱਥੇ ਲਾਫਟਿੰਗ ਹੁੰਦੀ ਵੀ ਸੀ। ਤੇ ਮੈਂ ਆਪਣੇ ਹਸਬੈਂਡ ਨੂੰ ਕਿਹਾ ਮੈਂ ਕਿਹਾ ਚ ਛਿੱਪੇ ਬਹਿੰਨੇ ਆ ਕਹਿੰਦਾ ਨਾ-ਨਾ। ਕਹਿੰਦਾ ਮੈਨੂੰ ਬੜਾ ਡਰ ਲੱਗਦਾ, ਮੈਂ ਕਿਹਾ ਤੁਸੀਂ ਤੇ ਮੇਰੀ ਜਾੜ
ਹਾਂਜੀ।
ਦੂਸਰੇ ਮੇਰੇ ਜਾ ਡਰਦੇ ਹੋ ਕਹਿੰਦਾ ਨਹੀਂ ਕਹਿੰਦਾ ਡਰ ਲੱਗਦਾ ਪਿਆ ਹਨਾ। ਪਹਿਲੇ ਜਮਾਨ ਕਿੰਦੇ ਇੱਕ ਵਾਰ। ਜੋ ਮਰਜ਼ੀ ਕਰ ਲਿਆਵੇ ਚਿੰਤਾ ਨੀ ਸੀ ਅੱਗੇ ਪਿੱਛੇ ਕੋਈ ਹੈਂ ਨੀ ਸੀ ਕਹਿੰਦਾ ਹੁਣ ਨੀ।
ਵਾਹ, ਜੀ ਵਾਹ, ਸਹੀ ਕਹਿੰਦੇ ਸਹੀ ਵੈਸੇ ਮੇਰਾ ਸਪਨਾ ਹੈਗਾ ਰਾਫਟਿੰਗ ਕਰਨ ਦਾ, ਕਦੀ ਜਾਵਾਂਗਾ ਰਿਸ਼ੀਕੇਸ਼ ਇਨ ਫਿਊਚਰ ਫਿਰ ਕਰਾਂਗਾ।
ਅੱਛਾ।
ਹਾਂਜੀ-ਹਾਂਜੀ ਹੋਰ ਦੱਸੋ ਜੀ।
ਬਸ ਵਧੀਆ ਵਧੀਆ, ਨਾਨਕੇ ਪਰਿਵਾਰ ਆਏ ਦੇ ਆ ਬੱਚੇ ਬਸ ਫੋਨ ਲੈ ਕਿਦਨ ਐ।
ਜੀ-ਜੀ ਵਧੀਆ ਗੱਲ ਹੈ ਜੀ ਵਧੀਆ ਗੱਲ ਛੋਟੀਆਂ ਵਾਲੇ ਤੇ ਦੇਖੋ ਨਾਨੀਆਂ ਘਰ ਜਾ ਕੇ ਨਾਨੀ ਸਿਰ ਨੀ ਖਾਧਾ ਤਾ ਫਿਰ ਉਹ ਛੋਟੇ ਉਹਨੂੰ ਛੋਟੇ ਥੋਨਾ ਕਹਿੰਦੇ ਨੇ।
ਹੂੰ ਤੁਹਾਡੀ ਵਹੁਟੀ ਨੀ ਗਈ?
ਹਾਂਜੀ-ਹਾਂਜੀ ਥੋੜਾ ਦੇਖੋ ਲੋਕਲ ਹੀ ਹੈਗਾ ਨਾ। ਸਾਡਾ ਤਾਂ ਲੋਕਲ ਹੀ ਹੈਗਾ ਨਾ, ਉਹ ਤਾਂ ਉਹ ਤਾਂ ਇੱਕ ਮਹੀਨੇ ਚ ਕਮ ਸੇ ਕਮ ਪੰਦਰਾਂ ਚੱਕਰ ਲਗਾ ਲੈਂਦੀ ਐ।
ਹਾਂ ਮੇ ਮੇਰਾ ਵੀ ਤੇ ਲੋਕਲ ਹੀ ਤੇ ਹੈ ਮੈਂ ਤੇ ਮੇਰਾ ਤਾਂ ਦਿਲ ਕਰਦਾ ਹੀ ਨੀ ਆਣ ਦਾ। ਨਹੀਂ ਬੱਚੇ ਮਗਰ ਪੈ ਜਾਂਦੇ ਨੇ ਨਾਨੀ ਘਰ ਜਾਣਾ ਨਾਨੀ ਘਰ ਜਾਣਾ।
ਹੁਣ ਤੁਹਾਡੇ ਤੁਹਾਡੀ ਗਲ ਤੋਂ ਕਿਵੇਂ ਲੱਗ ਰਹੀ ਏ ਤੁਹਾਡੇ ਤੁਹਾਡਾ ਵਿਆਹ ਹੋਏ ਹੋਏ ਦਸ ਬਾਰਾਂ-ਬਾਰਾਂ ਸਾਲ ਹੋ ਗਏ ਨੇ ਫੇਰ ਕਿਤੋਂ ਅਪਣਾ ਮਨ ਨੀ ਕਰਦਾ ਹੋਏਗਾ ਨਾ।
ਹਾਂ ਹੋਗੇ ਨੇ। ਕਿਉਂਕਿ ਰੋਜ਼ ਚੱਕਰ ਲੱਗ ਜਾਂਦਾ ਨਾ ਹੁਣ ਮੇਰੇ ਘਰ ਦੇ ਕੋਲ ਹੀ ਜੇ ਬਾਜ਼ਾਰ ਜਾਨੇ ਨਾ ਰਸਤੇ ਤੇ ਹੀ ਜਾਂਦਾ ਵਾ ਘ, ਤੇ ਚੱਕਰ ਲੱਗ ਜੇ ਜਿਸ ਦਿਨ ਬਾਜ਼ਾਰ ਜਾਂਨੇ ਆਂ ਕੋਈ ਪਾਣੀ ਪੀਣਾ ਤਾਂ ਅਸੀਂ ਨਾਨੀ ਘਰ ਵੜ ਜਾ ਜਾਂਨੇ ਆਂ ਚਲ ਪਾਣੀ ਪੂਣੀ ਪੀ ਕੇ ਆਣੇ ਆਂ ਮੰਮੀ ਨੂੰ ਮਿਲਲਾਂਗੇ।
ਸਗੋਂ ਦਿਲ ਨੀ ਆਣ ਦਾ ਬੱਚੇ ਮਗਰ ਪੈ ਜਾਂਦੇ ਨੇ ਆਣ ਵਾਸਤੇ ਮੰਮੀ ਚਲੋ ਨਾਨੀ ਘਰ ਚਲੋ ਨਾਨੀ ਘਰ ਚਲੋ ਮੈਂ ਕਿਹਾ ਹੁਣ ਤੇ ਹੋ ਕੇ ਆਏ ਹੋ।
ਬਿਲਕੁਲ-ਬਿਲਕੁਲ
ਤੇ ਅ ਜੇਦਾਂ ਕਹੇ ਕੋਈ ਚੱਲਦਾ ਨੀ ਨਾ ਹਾਂ। ਹੂੰ ਇਹਦੇ ਪਾਪਾ ਵੀ ਮਨਾ ਕਰਦੇ ਨੇ, ਪਾਪਾ ਵੀ ਮਨਾ ਕਰਦੇ ਨੇ। ਨਾਨੀ ਘਰ ਜਾ ਕੇ ਬੈਠੇ ਦੇਓਂ। ਮੈਂ ਕਿਹਾ ਬੱਚੇ ਹੁਣ ਕਹਿੰਦੇ ਨੇ ਕੀ ਕਰੀਏ, ਮੈਂ ਕਿਹਾ ਸਾਡਾ ਵਿਆਹ ਵਿਹਾ ਦੂਰ ਕਰ ਦਿੰਦੇ।
ਸੁਨਣੀ ਪੈਂਦੀ ਇਹਨਾਂ ਦੀ ਬਿਲਕੁਲ ਸਹੀ ਗੱਲ। ਹੂੰ ਚਲੋ, ਅੱਛਾ ਜੀ ਸਤਿ ਸ੍ਰੀ ਅਕਾਲ ਜੀ।
ਸਤਿ ਸ਼੍ਰੀ ਅਕਾਲ ਚਲੋ ਠੀਕ ਹੈ।